ਸਾ ਸ਼੍ਰੀ ਕਾ
ਸ ਸ਼੍ਰੀ ਕਾਲ ਜੀ, ਸ ਸ਼੍ਰੀ ਕਾਲ।
ਹਾ ਹੋ ਗਿਆ ਕਾਮ ਤੁਹਾਡਾ।
ਹਾਂਜੀ-ਹਾਂਜੀ ਮੇਰਾ ਕਾੰਮ ਹੋ ਗਿਆ।
ਅੱਛਾ-ਅੱਛਾ।
ਹਾਂਜੀ ਮੈਂ ਆਰਾਮ ਨਾਲ ਬੈਠੀ ਹੋਈ ਆ ਬੱਚਿਆਂ। ਵੇਟ ਕਾਰ ਰਹੀ ਆ ਸਕੂਲ ਆਉਂਦੇ ਹੋਣੇ ਆ ਵੈਣ ਵਾਲੇ ਬੋਤ ਲੇਟ ਕਰ ਦਿੰਦੇ ਨਾ। ਅਸੀਂ ਵੀ ਸੋਚਦੇ ਵੈਣ ਨੂੰ ਹਾਂਜੀ ਵੈਣ ਨੂੰ ਹਟਾ ਦੀ ਏ ਮੈਨੂੰ ਵੀ ਟਾਈਮ ਨੀ ਲੱਗਦਾ।
ਲੈ ਕੇ ਆਓ।
ਤੇ ਆਜ ਹਾਂਜੀ-ਹਾਂਜੀ ਮੈਂ ਵੀ ਆਪਣਾ ਅੋ ਖੋਲੇਆ ਹੋਇਆ ਹੈ ਨਾ। ਪਾਲਰ ਖੋਲੇ ਤੇ ਮੈਨੂੰ ਜਾਣ ਦਾ ਟੈਮ ਨੀ ਲੱਗਦਾ।
ਹਾਂਜੀ ਪੌਣੀ ਛੁੱਟੀ ਹੁੰਦਾ। ਮੈਂ ਲੈ ਡੇ ਕੇ ਇੱਕ ਵੀ ਘਾਰ ਆ ਵੀ ਜਾਦੀ ਹਾਂ ਤੇ ਉ ਡੇ। ਦੋ ਪੌਣੇ ਦੋ ਵਜੇ ਛਾੱਡ ਕੇ ਜਾਂਦੇ ਨੇ।
ਹਮ-ਹਮ ਸਈ ਗਾੱਲ ਹੈ।
ਜਦ ਕਿ ਹੁਣ ਮੈਡਮ ਸਾਰੇਆ ਨੂੰ ਵਾਰੀ। ਵ, ਛਡਾਂਗਾ ਨਾ ਮੈਂ ਕਿਹਾ ਹਾਂ ਜੋ ਵੀ ਗਾੱਲ ਠੀਕ ਹੈਗੀ ਲੀ ਬੋਲਦੀ।
ਹਮ ਅੋ ਤੇ ਆ ਹਾਂਜੀ ਉਹਨਾਂ ਨੇ ਛਾੱਡ-ਛਾੱਡ ਜਾਣਾ। ਜਿੱਧਰ ਪੈਲਾ ਪੈਣਾ ਉੱਧਰ ਛੱਡਣਾ ਏਨਾ ਨੇ ਪੈਲ।
ਦਦਾ ਦਾ ਬੋਲ ਕੇ ਵੇਖ ਲੋ ਫੇਰ ਤੁਸੀਂ ਆਪੇ ਛਾੱਡ ਲੇਆ ਕਰੋ।
ਹਮ।
ਹਮ ਏਹ ਦੇ ਪਾਪਾ ਕੈ ਰਹੇ ਕੇ ਮਹੀਨਾ ਪੂਰਾ ਹੋ ਜਾਏਗਾ ਫਿਰ ਹਟਾ ਦੇਗੇ।
ਹਾਂਜੀ।
ਫੇਰ ਮੈ ਕਿਆ ਹਾਂਜੀ ਠੀਕ ਐ।
ਹਮ-ਹਮ ਅੱਛਾ ਕਿ ਹੋ ਗੇਆ। ਅੱਛਾ ਸਾਡੇ ਵੀ ਇੱਥੇ। ਇਕ ਘਾਰ ਵਿਕਣ ਵਾਲਾ ਤਾਂ ਅੋਹੀ ਵੇਖਣ ਵਾਸਤੇ ਆਈ ਹੋਈ ਸੀ ਇੱਕ ਜਾਣੀ ਤੇ। ਕਾੱਲ੍ਹ ਉ ਆਈ ਦੇਖਣ ਵਾਸਤੇ ਮਤਲਬ ਅੋਦੇ ਨਈ ਕੋ ਜੋ ਘਾਰ ਨੀ ਵਿਕਵਾ ਉਂਦੇ ਹੁੰਦੇ ਉ ਆਇਆ ਸੀ। ਨਾਲ ਤੇ ਉਈ ਦਿਖਾਇਆ ਤੇ ਉਈ। ਕੈਂਦੀ ਜਾਂਦੇ-ਜਾਂਦੇ ਸਾਨੂੰ ਅਸੀਂ ਲੋਕ ਖਲੋਤੇ ਹੋਏ ਸੀ ਬਾਹਰ ਸਾਨੂੰ ਕੈਂਦੀ। ਕੀ ਠੀਕ ਤੇ ਆ ਘਾਰ ਏਦਾ ਕਹਿੰਦੀ ਕੁੱਛ ਲੱਫੜੇ ਵਾਲਾ ਤਾ ਨੀ। ਨਈ-ਨਈ ਲਫੜੇ ਵਾਲਾ ਨਈ ਹੈਗਾ ਲੱਲਾ ਚੰਗਾ ਵਾ ਹਾਂ। ਤੇ ਮੈ ਕਿਆ ਹਾਂਜੀ ਮੈਂ। ਲੱਲਾ ਚੰਗਾ ਵਾ। ਤੇ ਉਹੀ ਫੇਰ ਏਹ ਕਹਿੰਦੇ ਕਿ ਖਲੋਣਾ ਤੂੰ ਕਰਕੇ ਫੇਰ ਕੋਈ ਵੇਖ ਕੇ ਬੋਲੇਗਾ ਕਿ ਏਨਾਂ ਨੇ ਗੱਲ ਕੀ। ਏਅੋ ਕੁੋਛ ਬੋਲੇਆ ਹੋਣਾ ਤੇ ਹਾਂ ਉਹ ਕੰਨ ਹਾਂ। ਮੈ ਕਿਆ ਕਿ ਘਾਰ ਜਾ ਕੇ ਮਤਲਬ ਕਾਲ ਕਾਰ ਲਿਓ ਤੁਹਾਨੂੰ ਫੋਨ ਚ' ਗਾੱਲ ਕਾਰ ਲਾਂਗੇ ਅਸੀਂ।
ਹਾਂਜੀ ਤੇ ਉਹੀ ਫੇਰ ਵੇਖ ਕੇ ਫੇਰ ਲੋਕ ਭੜਕਾ ਦਿੰਦੇ ਬੋਲਦੇ।
ਹਮ-ਹਮ।
ਕੈਨਦੇ ਫੇਰ ਹਾਂਜੀ ਫੇਰ ਓਹੀ ਫੋਨ ਕਰਕੇ ਫੇਰ ਪੁੱਛਣ ਡੀ ਕੈਂਦੀ ਕਿਸ ਤਰ੍ਹਾਂ ਕਰਕੇ। ਤੇ ਕੈਂਦੇ ਠੀਕ ਐ ਲੈ ਲਓ ਕਰਕੇ ਲੇਕਿਨ ਰੇਟਦਾ ਪੁੱਛਿਆ ਤੇ ਫੇਰ ਦੇਣ। ਕੈਦੇ ਨਈ ਨਾਨੀ ਆ ਤੁਸੀਂ ਡੈਰੈਕਟ ਅੰਕਲ ਨਾਲ ਗਾੱਲ ਕਰੋ ਤੇ ਘਾਟ ਕੇ ਤੁਆਨੂੰ ਦੇ ਦੋਗੇ।
ਤੇ ਜੇੜੇ ਪੈਰੇ ਲਾੲ ਸੀ, ਅੋ ਲੋਕੀ ਲੈਗੇ ਦਸੋ?
ਨਈ- ਨਈ ਹਾਂ, ਕੈ ਤੇ ਰਏ ਸੀ, ਪਰ ਪਤਾ ਨੀ। ਹੋਰ ਵੀ ਦੇਖਣ ਆਏ, ਫੇਰ ਨਈ ਲੈਣਾ ਹੋਣਾ ਲੱਗਦਾ।
ਹੂੰ। ਕੈ ਤੇ ਰੀ ਕਿ ਪਤਾ ਹੁਨਦਾ। ਸਮਝ ਨੀ ਆਓਂਦਾ ਇਸਦਾ ਕੀ ਨਾਂ ਦਾ। ਓ ਕੈਂਦੇ ਕਿ ਬਾਥਰੂਮ-ਬੂਥਰੂਮ ਬੋਤ ਛੋਟਾ ਵਾ ਕਰਕੇ। ਜੇੜੀ ਪੈਲਾਂ ਵਾਲੀ ਹੀ।
ਹਾਂਜੀ।
ਅੱਛਾ ਖਾਲੂਗਾ, ਮੈਂ ਖਾਊਂ ਖਾਲਾ ਐਲਾ ਖਾਲਾ।
ਹਾਂਜੀ।
ਸਵੇਰੇ ਬਣੇ ਹੀ ਪਰੋਂਠੇ ਤੇ ਓਨੇ ਸਵਾਦ ਨੀ ਲੱਗੇ, ਮੈਨੂੰ ਹੁਨ ਜਾਦਾ ਸਵਾਦ ਲੱਗ
ਹੂੰ-ਹੂੰ ਹਾਂ ਮੈਨੂੰ ਵੀ ਨੀ ਲੱਗੇ, ਬੜੀ ਲੇਟ ਹੋ, ਠੰਡੇ ਵੀ ਹੋਗੇ ਸੀ ਤੇ ਨਾਲੇ ਗਰਮ
ਹਾਂਜੀ।
ਆ ਬਣਾ ਕੇ ਰੱਖਣ ਵਾਲਾ ਨੀ ਰੈਂਦਾ।
ਹਾਂਜੀ-ਹਾਂਜੀ, ਵਦੀਆ।
ਨੀ ਖਾ ਪਾਈ।
ਹਾਂਜੀ।
ਊਂ
ਹੋਰ ਬੱਚੇ ਗਏ ਹੋਏ ਸਕੂਲ ਹੁਣ ਘਰ ਆਊਗੇ, ਫੇਰ ਏਨਾਂ ਨੇ ਟਿਊਸ਼ਨ ਜਾਣ ਵਾਸਤੇ ਨੱਖਰੇ ਚਾਲੂ ਹੋ ਜਾਣੇ ਏਨਾਂ ਦੇ। ਅਜ ਨੀ ਜਾਣਾ, ਪਲੀਜ਼ ਰੈਣ ਦੋ ਨਾ। ਯੇ ਕਰੋ ਵੋ ਕਰੋ। ਹਾਂ, ਓਈ ਨਾ। ਓਈ ਫੇਰ ਕੁਛ ਨਾ ਕੁਛ ਏਨਾਂ ਦਾ ਲੱਗਾ ਈ ਰੈਂਦਾ ਵਾ, ਹਾਏ ਸਾਡੇ ਕੋਕਰੋਚ ਇੰਨੇ ਹੋਏ ਪਏ ਆ ਸਭ ਜਗ੍ਹਾ-ਜਗ੍ਹਾ ਕੋਕਰੋਚ ਵੜੇ ਹੋਏ।
ਦਵਾਈ
ਅਰੇ ਦਵਾਈ ਪਾਈ ਅਸੀ, ਪਤਾ ਨੀ ਹਟਦੇ ਈ ਨੀ ਐ ਦਵਾਈ ਦੇ ਨਾਲ।
ਓ ਫੋ।
ਪਾਣੀ ਗਿਰ ਜਾਣਾ, ਹੂੰ।
ਮੇਰਾ ਵੀ ਮੈ ਚਾ ਪੀਲੂ ਸਵੇਰੇ।
ਹੂੰ। ਓਈ ਨਾ, ਓਈ ਦਵਾਈ ਵੀ ਪਾਈ ਤੇ ਫੇਰ ਵੀ ਨਾ, ਜਗ੍ਹਾ-ਜਗ੍ਹਾ ਦਰਾਜ ਚੇ ਦ ਬਗਲ ਚੇ ਮਤਲਬ ਸਭ ਜਗਾ ਕੋਕਰੋਚ ਈ ਭਰੇ ਪਏ ਏਕ ਦਮ, ਜਿਦਰੋਂ ਬੋਤ ਜਾਦੇ ਨਾ, ਘਿਨ ਆਂਦੀ ਵੇਖ-ਵੇਖ ਕੇ ਨਾ ਏਕਦਮ ਦਿਮਾਗ ਖਰਾਬ ਹੁੰਦਾ ਏ।
ਕੀ ਕਰ ਰਏ ਓ?
ਸਪਰੇ ਨਾਲ ਨਾ ਹਾਂਜੀ ਮਰਦੇ ਵੀ ਨੀ ਆ, ਫੇਰ ਕੁਛ-ਕੁਛ ਇਸ ਤਰ੍ਹਾਂ ਦਾ ਸਮਾਨ ਹੁੰਦਾ ਏ ਕਿ ਏਚ ਸਪਰੇ ਵੀ ਨੀ ਕਰ ਸਕਦੇ।
ਹਾਂਜੀ, ਓ ਏਥੇ ਆਂਦਾ ਰੇਂਦਾ ਹੈਗਾ ਮੈਂ ਨਾਂ ਪੁਛ ਕੇ ਤਾਨੂੰ ਦੱਸੂਂਗੀ। ਬੋਤ ਵਦੀਆ ਵੇਖਦੀ ਆਂ ਮੈਂ ਨਾ ਲੈ ਕੇ ਨਾ ਤਾਨੂੰ ਵਟਸਅਪ ਕਰਾਂਗੀ।
ਹਾਂਜੀ-ਹਾਂਜੀ ਕਰੇਓ। ਹਾਂ ਬਰਸਾਤ ਦਾ ਟੈਮ ਐ ਨਾਲੇ ਹੋਰ ਈ ਕੀੜੇ ਮਕੌੜੇ ਨੀ ਨਿਕਲਦੇ। ਕਦੀ ਏਨਾਂ ਦਾ ਸਿਆਪਾ, ਇਨਾਂ ਦਿਮਾਗ ਖ਼ਰਾਬ ਹੁੰਦਾ, ਕੋਈ ਚੀਜ ਮਤਲਬ ਤੂਸੀ ਰਖ ਨੀ ਸਕਦੇ ਓ, ਜੋ ਚੀਜ ਪਈ ਉਨਾਂ ਚ ਇਨਾਂ ਨੇ ਵੜ ਜਾਨੈ।
ਹੋਰ ਕੀ ਕਰਰੇ ਓ ਮਤਲਬ ਕਿ?
ਅੱਗੇ ਮੈਂ ਨਾ ਤਰ ਮਾਰਕੀਟ ਗਈ ਸੀ ਕਲ, ਸੂਟ ਲੈ ਕੇ ਆਈਂ। ਤੇ ਸੂਟ ਓਥੇ ਮੈਂ ਖੋਲ ਕੇ ਚੰਗੀ ਤਰਾਂ ਵੇਖੇਆ ਨੀ, ਵਰ ਮੈਂ ਵੇਖੇਆ ਸੀ ਪੂਰਾ ਚੰਗੀ ਤਰਾਂ ਖੋਲ ਕੇ ਨੀ ਵੇਖੈਆ ਵਿੱਚ ਹੁਨ ਉਦੇ ਟੋਕ ਨਿਕਲ ਆਈ, ਹੁਣ ਓਨ ਵਾਪਿਸ ਕਰਨ ਜਾਣਾ ਵਾਂ ਤੇ ਏਨਾਂ ਨੂੰ ਬੋਲੇਆ, ਏ ਕੈਂਦੇ ਕਿ ਤੂੰ ਆਪੇ ਦੇਖ ਹੁਨ ਜਿਸ ਤਰਾਂ ਜਾਣੈ ਆਪੇ ਕਾਰ ਕੈਂਦੇ ਮੈਨੂੰ ਨਾ ਬੋਲੀ ਹੂਨ ਤੂੰ ਕਿਤੇ ਜਾਨ ਨੂੰ, ਜਿਸ ਤਰਾਂ ਕਰਨਾ ਐ ਕਾਰ। ਉਈ ਹੁਣ ਸਿਆਪਾ ਹੂੰ, ਓਈ ਵੇਖਣਡੀ ਹੋਣ ਕਿਸ ਤਰਾਂ ਕਾਰਕੇ ਓਨੂੰ ਚੇਂਜ ਕਾਰਕੇ ਆਵਾਂ। ਫੇਰ ਮੈਂ, ਮੈਂ ਜਾਦਾ ਦਿਨ ਹੋ ਗਏ ਤੇ ਫੇਰ ਮੈਂ ਕਾ ਕਰਨਾ ਵੀ ਨੀ ਦੁਕਾਨ ਵਾਲੇ ਨੇ ਵਾਪਿਸ।
ਹੂੰ-ਹੂੰ।
ਤੋਤਰਾ ਤੇ ਮੈਂ ਫੋਟੋ ਖਿੱਚ ਕੇ ਓਨਾਂ ਨੂੰ ਖਿਲਾ ਦਿੱਤੀ ਵਾਟਸਐਪ ਚੇ, ਮੈਂ ਕੇਆ ਕਿ ਦੇਖ ਲੋ ਅੰਕਲ ਜੀ, ਮੈਂ ਤਾਂ ਤਾਡਾ ਸੂਟ ਲੈ ਕੇ ਗਈ ਆਂ ਤੇ ਆ ਹਾਲ ਆ ਪੂਰੇ-ਪੂਰੇ ਪੈਸੇ ਵੀ ਦਿੱਤੇ ਆ ਤੁਸੀਂ ਤੇ ਇਕ ਰੁਪਇਆ ਨੀ ਘੱਟ ਕੀਤਾ ਇਦੇ ਤੋਂ, ਔਰ ਉਦੀ ਤਾਂ ਏਡੀ ਵੱਡੀ ਟੁਕ ਨਿਕਲ ਆਈ ਐ ਵਿੱਚ ਤੇ ਓਈ ਫੇਰ ਕੈਂਦੇ ਕੋਈ ਨੀ ਬੇਟਾ ਤੂੰ ਲੈਂ ਆਂਈ ਕਰਕੇ ਵਾਪਿਸ ਕਰ ਦੂੰਗੇ, ਮੈਂ ਨੀ ਹੋਊਂਗਾ ਤੇ ਮੇਰਾ ਮੁੰਡਾ ਹੋਏਗਾ ਓਨੂੰ ਦੇ ਦੇਨਾ। ਤੇ ਮੈਂ ਕਾ ਤੂਸੀ ਦਾੱਸ ਦੇਓ, ਏਨਾ ਹੋਵੇ ਇੱਕ ਬਾਚੇ ਫਿਰ ਬੋਲੇ ਕਿ ਨਈ ਮੈਨੂੰ ਤਾ ਪਤਾ ਈ ਨੀ ਐ ਕਾਰਕੇ। ਹੂੰ, ਉ ਕੈਂਦੇ ਸਵੇਰ ਦੇ ਟੈਮ ਆਇਆ
ਨਈ-ਨਈ ਲੈ ਲੈਣਾ ਉਨਾਂ ਨੇ ਹਾਂ ਜਦ, ਕਸਟਮ ਥੋੜ੍ਹੇ ਕਮ ਕਰਨਾ ਸੂਟ ਵਾਸਤੇ ਉਨਾਂ ਨੇ
ਹਾਂਜੀ, ਉਈ ਤੇ ਹੁਣ ਦੇਖੋ ਹੁਣ ਜਾਣਾ ਵਾ ਹੁਣ ਅੱਜ ਵੀ ਬਰਸਾਤ
ਮੈਂ ਵੀ ਸਾਡੇ ਆਗੇ ਦੁਕਾਨ ਆ ਮੈਂ ਗਈ ਸੀ ਉਸ ਬਾਅ ੈੈਸ਼ਤਾ ਵਗੈਰਾੈਰਾ ਮਿਰ ਤੇ ਮਤਲਬ ਮੇਰੀ ਮ ਹਾੇ ਕੁਛ ਹੋਇਆ ਸੀ ਬਾ ਨਿੱਤੀ ਹੋ ਕਿਸੇ ਨੇ ਕੀਤਾ ਪ ਇਕ ੳਨੇ ਮੈਨੂੰ ਏਟੀ ਬੋਲੇਆ ਤੇ ਮੈਂ ਵੀ ਕਰਤਾ ਤੇ ਉਸ ਚ ਮੈਂ ਬੋਲਿਆ ਸੀ ਬਟ ਮੈਂ ਲਿਆ ਨੀ, ਤੇ ਬਾਦ ਚ ਕਰਕੇ ਕੈਂਦੀ ਭਾਬੀ ਮੈਨੂੰ ਤੈਰੀ ਆ ਤੁਸੀਂ ਦੇਖ ਲੋ ਲੈ ਲੋ ਕੋਈ ਨੀ ਉ ਮਿਲਣਗੇ ਲਦੇ ਹੋ ਕੋਈ ਗੱਲ ਨੀ ਉਨੂ ਪਤਾ ਹੈ ਕਿ ਹੋ ਦਸ ਦੀ ਲੈ ਕੇ ਗਈ ਆ ਪੈਸੇ ਜਾਦੇ ਮਿਲਗੇ ਹੋਣਗੇ ਗਲਤੀ ਨਾਲ ਹੋ ਜਾਂਦਾ ਕੱਲ ਮੈਂ ਜੋ ਸਮਾਨ ਉਧਰੋਂ ਉਧਰੋਂ ਮਤਲਬ ਉਦੀ ਦੁਕਾਨ ਤੋਂ ਲੈਂਦੀ ਆ ਤੇ ਕੱਲ ਫ਼ੇਰ ਗਈ ਤੇ ਉ ਕੈਂਦੀ ਸਮਾਨ ਤੇ ਰੱਖੀ ਕੈਂਦੀ ਪਰਜਾਈ ਤੁਸੀਂ ਛੋਲਾ ਖੋਲਦੇ ਜਾਓ ਤੇ ਕਾੳਂਟ ਕਰਕੇ ਦਿਖਾੳ ਠੀਕ ਰੈਨਾ ਚਾਈਦੈ, ਕੰਫਯੂਜ਼ ਨਾ ਹੋਜੇ। ਹੂੰ
ੳ ਤੇ ਐ।
ਤੇ ਸਾਨੂੰ ਵੀ ਦਿੱਕਤ ਆਉਂਦੀ ਐ
ਹਾਂਜੀ। ਤੇ ਨਾਲੇ ਭੀੜ ਭਾੜ ਲੱਗ ਜਾਵੇ ਤੇ ਫੇਰ ਹੋਹ ਦਿੱਕਤ ਹੋ ਜਾਂਦੀ ਐ ਨਾ
ਕੋਨ ਕੈਂਦੇ ਨੇ
ਹਾਂਜੀ ਉ ਚੰਗੀ ਜਗਾ ਹੋਵੇ ਤੇ ਜਾਂਦੇ ਵੀ ਆ ਲੋਕੀ ਲੈਣ
ਹੂੰ।
ਹੂੰ, ਖਾਓ ਬੇਟਾ ਖਾਓ ਜਲਦੀ
ਹਾਂ ਪ੍ਰਾਾਠੇ ਮੈਨੂੰ ਵਿ ਕਿ੍ਸ਼ਪੀ ਲਗ ਰਏ ਹੁਨ ਉਹਨੂੰ ਪੱਤਲੇ ਲੱ ਮੈਂ ਦੌੜ ਦੇ ਖਾ ਸੀ ਨਾ
ਅੱਸਲ ਚ ਭੁੱਖ ਵੀ ਲੱਗੀ, ਹਾਂਜੀ ਬਸ ਹੁਣ ਉਨਾਂ ਨੇ ਨਿਆਣਿਆਂ ਨੇ ਵੀ ਆ ਕੇ ਬਸ ਭੁੱਖ ਭੁੱਖ ਚਾਲੂ ਦੇ ਨਾਲ ਘਰ ਉਨਾਂ ਨੇ ਵੀ ਹੁਣ ਚਾਲੂ ਵਿ ਜਾਣਾ ਪਤਾ ਸਬਜ਼ੀ ਵੀ ਕੀ ਆਏਗੀ
ਹੂੰ।
ਬਾਈ ਫੇਰ ਸੂਟ ਹੁਣ ਵਾਪਿਸ ਕਰ ਜਾਣਾ ਹੈ ਤੇ ਕਿੰਨਾ ਪਿਆਰਾ ਸੂਟ ਆ ਮੈਨੂੰ ਦੇਣ ਦਾ ਵੀ ਜੀਨੀ ਕਰਨਡੇਆ ੳਨਾ ਨੂੰ ਮੈ ਬੋਲੇਆ ਏਸੇ ਚ ਮੈਨੂੰ ਸੇਮ ਆਈ ਪੀਸ ਮਿਲ ਜਾਵੇ ਤੇ ਕੈਂਦੇ ਸੇਮ ਆ ਤੇ ਨੀ ਮਿਲੇਗਾ ਤੁਆਨੂੰ ਕਲਰ ਚੇਂਜ ਮਿਲ ਜੇਗਾ
ਹਾਂ ਤੁਸੀਂ ਏ ਵਿ ਦੁਕਾਨ ਕੋ ਸਿੱਧ ਸਿੱਧਾ ਕੀ ਚਾਉਂਦੇ ਨਾ
ਹਾਂਜੀ, ਤੇ ਮੈਂ ਕਿਹਾ ਕਲਰ ਹੀ ਤੇ ਮੈਨੂੰ ਆਹੀ ਚਾਹੀਦਾ ਇਹ ਕਹਿੰਦੇ ਆ ਮੈਂ ਕਿਹਾ ਪੈਟਰਨ ਥੋੜ੍ਹਾ ਸਾ ਅਲੱਗ ਹੋ ਜੇ ਚੱਲ ਜੇਗਾ, ਲੇਕੀਨ ਮੈਨੂੰ ਕਲਰ ਆਈ ਚਾਹੀਦਾ।
ਹਮ, ਹਮ
ਤੇ, ਹਾਂਜੀ ਬਹੁਤ ਸੋਹਣਾ ਲਵੈਂਡਰ ਜਾ ਕਲਰ ਹੈਗਾ ਵਾ।
ਹਾਂ ਮੇਰੇ ਕੋਲ ਇੱਕ ਸੂਟ ਆ,
ਹਾਂਜੀ। ਹਾਂਜੀ, ਤੇ ਉਹੀ ਫੇਰ ਕਹਿੰਦੇ ਕਿ ਠੀਕ ਆ ਤੁਸੀਂ ਆ ਕੇ ਦੇਖ ਲੈਨਾ ਕਰਕੇ। ਤੇ ਮਿਲ ਜੇਗਾ ਤੁਹਾਨੂੰ ਉਸ ਕਲਰ ਦੇ ਤਾਂ ਕਹਿੰਦੇ ਹੋਰ ਸੂਟ ਬਥੇਰੇ ਪਏ, ਲੇਕਿਨ ਰੇਟ ਦਾ ਕਹਿੰਦੇ ਮੈਂ ਕੋਈ ਰੇਟ ਨਹੀਂ ਦੱਸ ਦਿਖਾ ਦਿਓ ਕਰਕੇ ਪਸੰਦ ਆਏਗਾ ਤੇ, ਫੇਰ ਮੈਂ ਲੈ ਲੂੰਗੀ
ਉਹੀ ਹੁਣ ਦੇਖੋ ਹੁਣ ਕਦੋਂ ਜਾਣਦੇ ਆ ਲੈਣ
ਹਮ।
ਹਾਂਜੀ।
ਬਾਰੀਸ ਵੀ ਤਾ ਹੋਲੀ, ਹੋਲੀ ਹੋਰੀ ਆ ਸਟਾਰਟ ਹੁੰਦੀ ਹਮ, ਹਮ
ਹਾਂਜੀ ਉਹੀ ਨਾ ਉਹੀ ਸੋਚਦੇ ਆ ਕਿ ਚਲੋ ਇੱਕ ਵਾਰੀ ਕੰਮ ਖਤਮ ਹੋ ਗਿਆ ਹੁਣ ਜਾਣਾ ਨੀ ਪਏਗਾ, ਉਹ ਸੈਆਪਾਂ ਫੇਰ ਤੋਂ ਜਿਵੇਂ ਜਾਣਾ ਹੀ ਪੈਂਦਾ ਉੱਥੇ
ਹਮ ਸਹੀ ਗੱਲ ਆ।
ਜਿੰਨਾ ਵੀ ਮਤਲਬ ਇਹ ਸੋਚੋ ਨਾ ਕਿ ਚਲੋ ਕੰਮ ਮਾਰਕੀਟ ਦਾ ਕੰਮ ਖਤਮ ਹੋ ਗਿਆ, ਹੁਣ ਨੀ ਜਾਣਾ ਪਏਗਾ, ਚਲੋ ਹੁਣ ਇੱਧਰ, ਇੱਧਰ ਹੀ ਓਹ ਫੇਰ ਕੋਈ ਨਾ ਕੋਈ ਨਿਕਲ ਆਂਦਾ ਕੰਮ। ਹਮ, ਹੋ ਗਿਆ ਠੀਕ ਪਾਣੀ ਪੀ ਲੋ, ਖਾਲਾ ਪਿਹਲੇ। ਹੋ ਗਿਆ ਤੇ ਮੈਂ
ਮੈਂ ਖਾ ਲਤੀ ਆ ਠੀਕ, ਮੈਂ ਰੋਟੀ ਨੂੰ ਹਜੀ ਮੈਂ ਰੋਟੀ ਨੂੰ ਵੇਸਟ ਨਹੀਂ ਕਰਦੀ।
ਹਾਂ, ਹਾਂ ਏਦਾਂ ਵਧੀਆ ਧਿ
ਹਮ। ਅੱਗੇ ਵੀ ਨਾ ਕੱਲ ਇਹਨੂੰ ਖਵਾ ਰਹੀ, ਤੇ ਨਾਲ ਮੇਰੀ ਬੈਠੀ ਐ
ਬਿਹੜਾ ਔਖਾ ਜਾਂਦਾ ਲੈ ਕੇ ਆਓ, ਛਡ ਕੇ ਆਓ ਗੱਡੀ ਚ ਜਾਣ ਵਾਲਾ ਹਾਲ ਹੀ ਨੀ ਆ, ਵੀਆਹ ਹੋ ਜਾਂਦਾ ਜੇਦੀ ਗੱਡੀ ਆ ਉਹਦਾ ਤਾਂ ਚੰਗਾ ਆ, ਜਿਨ੍ਹਾਂ ਵਿਚਾਰੇ ਨਹੀਂ ਉਹਨੂੰ ਦਿੱਕਤ ਹੁੰਦਾ ਨਾ।
ਹਾਂਜੀ।
ਛਾਤਾ ਪਾ ਵੀ ਸੀ ਅਸੀਂ ਨਿਕਲੇ ਉਹ ਲਾਈਨ ਤੋਂ ਛਾਤਾ ਫੜ ਕੇ ਲੈ ਕੇ ਆਇਆ।
ਅੱਛਾ।
ਹਮ, ਹੁੰਦਾ ਨਹੀਂ ਸੀ ਸਾਡੇ ਕੋਲ ਵੀ, ਅਸੀਂ ਪਹਿਲੇ ਹਰੇ ਲਿਆ ਨਾ। ਛਾਤਾ ਫਾੜ ਕੇ ਲੈ ਕੇ ਆਓ, ਹਾਂਜੀ। ਤੇਨੂੰ ਕੋਲ ਪਾ ਕੇ ਫੇਰ ਤੂੰ ਸੂਟ ਵਗੈਰਾ ਗੀਲਾ ਹੋ ਜਾਂਦਾ ਸੀ, ਚੰਗਾ- ਚੰਗਾ। ਹਾਂਜੀ, ਹਾਂਜੀ।
ਹਾਂਜੀ।
ਪੇਹੇ ਵੀ ਗਏ ਈ।